ਸਸ ਸੀ ਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ?
ਹਾਂਜੀ ਸਭ ਵਧੀਆ ਨੇ ਜੀ, ਤੁਸੀਂ ਸੁਣਾਓ?
ਹਾਂਜੀ ਜੀ ਸਭ ਵਧੀਆ। ਹੋਰ ਕੀ ਕਰ ਰਹੇ ਹੋ ਤੁਸੀਂ?
ਬਸ ਜੀ ਬੈਠੀ ਆ ਬਾਹਰ ਮੈਂ ਕਿਆ ਕੱਪੜੇ ਲਾਹ ਆਵਾ ਆਪਣੇ। ਮੌਸਮ ਜਹਾ ਵਿੱਚ-ਵਿੱਚ ਧੁੱਪ ਆ ਜਾਂਦੀ ਐ ਵਿੱਚ-ਵਿਚ ਬਾਰਿਸ਼ ਆ ਜਾਂਦੀ ਐ। ਤੇ ਬੰਦਾ ਐਹੀ ਦੇਖਦਾ ਰਹਿੰਦਾ ਕਦੋਂ ਕੱਪੜੇ ਪਾਏ ਧੁੱਪ ਵਿੱਚ ਤੇ ਕਦੋਂ ਲਾਏ।
ਹਾਂਜੀ ਦੇਖੋ ਮੌਸਮ ਤਾਂ ਅੱਜ ਕੱਲ੍ਹ ਐਹੋ ਜਹਾ ਹੋਇਆ ਪਿਆ ਕਦੀ ਬਾਰਿਸ਼ ਆ ਰਹੀ ਐ ਦੇਖੋ ਪਿਛਲੇ ਕੱਲ ਕਿੰਨੀ ਤੇਜ਼ ਮਤਲਬ ਬਾਰਿਸ਼ ਆਂਦੀ ਸੀ। ਤੇ ਅੱਜ ਕਿੰਨੀ ਤੇਜ਼ ਧੁੱਪ ਆ ਗਈ ਐ।
ਹਾਂ ਐਵੇਂ ਹੀ ਹੋ ਰਿਹਾ ਬਸ ਮੌਸਮ ਬਦਲ ਰਿਹਾ। ਅ ਕੱਲ ਜਦ ਬਾਰਿਸ਼ ਆਂਦੀ ਏ ਬੱਚੇ ਗਿੱਲੇ ਹੋ ਜਾਂਦੇ ਨੇ ਤੇ ਫੇਰ ਬਿਮਾਰ ਪੈ ਜਾਂਦੇ ਨੇ। ਬਸ ਐਵੇਂ ਗਰਮ ਗਰਮ ਸਰਦ ਹੋ ਜਾਂਦਾ ਬੱਚਿਆਂ ਦਾ।
ਹਾਂ ਸਹੀ ਗੱਲ ਏ ਬਿਮਾਰ ਅੱਜ-ਕੱਲ ਬੱਚੇ ਦੇਖੋ ਕਿੰਨੇ ਹੋ ਰਹੇ ਨੇ ਜਿਵੇਂ ਮੱਛਰ ਵੀ ਅੱਜ-ਕੱਲ ਦੇ ਮੌਸਮ ਵਿੱਚ ਕਿੰਨੇ ਆ ਜਾਂਦੇ ਨੇ। ਕਿਸੇ ਨੂੰ ਡੇਂਗੂ ਹੋ ਰਿਹਾ ਐ ਤੇ ਕਿਸੇ ਨੂੰ ਟਾਈਫਾਈਡ ਹੋ ਰਿਹਾ, ਬੱਚੇ ਅੱਜ ਕੱਲ ਦੇਖੋ ਕਿੰਨੇ ਬਿਮਾਰ ਹੋਈ ਜਾ ਰਹੇ ਨੇ।
ਹਾਂਜੀ ਐ ਤੇ ਤੁਸੀਂ ਸਹੀ ਕਹਿ ਰਹੇ ਹੋ ਬੱਚੇ ਤੇ ਬਹੁਤ ਬਿਮਾਰ ਪੈ ਰਹੇ ਨੇ। ਬਸ ਮੈਂ ਤੇ ਐਹੀ ਤਰੀਕਾ ਦੱਸਾਂਗੀ ਕੀ ਬੱਚਿਆਂ ਨੂੰ ਨਾ ਨਾਰੀਅਲ ਦਾ ਤੇਲ ਲਾ ਕੇ ਰੱਖਣਾ ਚਾਹੀਦਾ ਮੱਛਰਾਂ ਤੋਂ ਬਚਾਅ ਕਰਨ ਵਾਸਤੇ, ਬਾ ਬਾਜੂਆਂ ਤੇ ਟੰਗਾ ਤੇ ਖ਼ਾਸ ਕਰ ਇਹ ਦੋਨੋ ਜਗ੍ਹਾ ਦੇ ਤੇ ਜ਼ਰੂਰ ਲਾਉਣ ਨਾਰੀਅਲ ਦਾ ਤੇਲ। ਤਾਂ ਕਿ ਮੱਛਰ ਨਾ ਕੱਟੇ ਉਹਨਾਂ ਨੂੰ ਕੋਈ ਵੀ ਗੰਦਾ ਡੇਂਗੂ ਟਾਈਪ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ। ਮੱਛਰਾਂ ਨਾਲ ਤੇ ਬਿਮਾਰੀਆਂ ਆਉਂਦੀਆਂ, ਹੁਣ ਪਾਣੀ ਖੜਾ ਹੋ ਜਾਂਦਾ ਬਰਸਾਤਾਂ ਦੇ ਦਿਨਾਂ ਚ ਸਾਡੇ ਘਰਾਂ ਦੇ ਬਾਹਰ। ਤੇ ਨਿਰੇ ਮੱਛਰ ਆ ਜਾਂਦੇ ਨੇ, ਇਸ ਕਰਕੇ ਤੇ
ਓਈਓ ਤੇ ਗੱਲ ਐ ਫਿਰ ਬੱਚੇ ਜਦੋਂ ਮਤਲਬ ਕੀ ਘੁੰਮਦੇ ਹੁੰਦੇ ਨੇ ਜਾਂ ਫਿਰ ਬਾਹਰ ਤਾਂ ਬੱਚੇ ਰਹਿੰਦੇ ਈ ਨੇ। ਓਈਓ ਮੱਛਰ ਦੇ ਕਾਰਨ ਫਿਰ ਉਹਨਾਂ ਨੂੰ ਕੱਟਦੇ ਨੇ। ਫਿਰ ਛ ਅਲਰਜੀ ਵੀ ਹੋ ਜਾਂਦੀ ਐ ਦੇਖੋ ਇਸ ਮੌਸਮ ਵਿੱਚ।
ਹਾਂਜੀ।
ਤੇ ਜਿਹਦੇ ਕੋਲ ਦੇਖ ਤੋਂ ਬਚ ਕੇ ਰਹਿਣਾ ਚਾਹੀਦਾ ਤੁਸੀਂ ਸਹੀ ਕਹਿ ਰਹੇ ਓ ਨਾਰੀਅਲ ਤੇਲ ਵਗੈਰਾ ਲਾ ਕੇ ਰੱਖੋ।
ਹਾਂਜੀ ਹਾਂਜੀ। ਅੱਜ-ਕੱਲ ਤਾਂ ਬੜੀ ਚੀਜ਼ਾਂ ਆ ਗਈਆਂ ਓਡੋਮਾਸ ਵੀ ਆਂਦੀ ਐ ਮੱਛਰਾਂ ਤੋਂ ਬਚਣ ਵਾਸਤੇ ਲਗਾਣ ਵਾਸਤੇ। ਪਰ ਐ ਓ ਓਡੋਮਾਸ ਵਿੱਚ ਥੋੜੀ ਸਮੈਲ ਜੀ ਹੁੰਦੀ ਦਵਾਈ ਵਾਲੀ ਤੇ ਇਸ ਕਰਕੇ ਨਾਰੀਅਲ ਦਾ ਤੇਲ ਸਭ ਤੋਂ ਘਰ ਦਾ ਅਹ ਹੈਗਾ ਕਿ ਬਈ ਸਸਤਾ ਵੀ ਕੰਮ ਹੈਗਾ। ਤੇ ਉਸ ਤੋਂ ਬਾਅਦ ਨੈਚੁਰਲ ਵੀ ਹੈਗਾ ਤੇ ਕੋਈ ਨੁਕਸਾਨ ਵੀ ਨੀ ਹੈਗਾ ਇਸ ਕਰਕੇ ਨਾਰੀਅਲ ਦਾ ਤੇਲ ਈ ਲਾ ਲੋ ਤੇ ਮੱਛਰਾਂ ਤੋਂ ਬਚਾਵ ਰਹਿੰਦਾ। ਤੇ ਵੈਸੇ ਖਾਂਸੀ ਜ਼ੁਕਾਮ ਤੋਂ ਬਚਣ ਵਾਸਤੇ ਬਸ ਮੈਂ ਤੇ ਇਹੀ ਕਹਿੰਨੀ ਆ। ਕੀ ਬੱਚਿਆਂ ਨੂੰ ਥੋੜਾ ਪਾਨੀ ਵੀ ਚ ਗਰਮ ਪਾਨੀ ਚ ਥੋੜਾ ਜਿਹਾ ਸ਼ਹਿਦ ਜੇਆ ਮਿਲਾ ਕਿ ਨਾ ਅਦਰਕ ਸ਼ਹਿਦ ਜਾਂ ਮਿਲਾ ਕੇ ਉਹ ਗਰਮ ਪਾਨੀ ਥੋੜ੍ਹਾ ਜਾ ਪੀਨਾ ਚਾਹੀਦਾ, ਜਿਹਦੇ ਨਾਲ ਥੋੜ੍ਹੀ ਉਹਨਾ ਨੂੰ ਨਾ ਅਹ ਅੰਦਰ ਠੰਡ-ਠੁੰਡ ਠੰਡ-ਠੁੰਡ ਬਚੀ ਰਹੇਗੀ, ਠੰਡ-ਠੁੰਡ ਤੋਂ ਬਚੇ ਰਹਿਣਗੇ ਨਹੀਂ ਖਾਂਸੀ ਜ਼ੁਕਾਮ ਲੱਗੇਗਾ। ਬਾਕੀ ਜ਼ਿਆਦਾ ਗਰਮ ਚੀਜ਼ਾ ਤੇ ਇੰਨੀ ਗਰਮੀ ਚ ਅਸੀਂ ਨਹੀਂ ਲੈ ਸਕਦੇ ਥੋੜ੍ਹੀ ਬਹੁਤ ਲੈ ਸਕਦੇ ਆ।
ਹਾਂ ਕਾੜਾ ਵਗੈਰਾ ਪੀ ਲੋ ਦੇਖੋ ਤੇ ਅਗਰ ਜ਼ੁਕਾਮ ਵਗੈਰਾ ਹੈਗਾ ਜਾਂ ਛਾ ਤੀ ਜਾਂਮ ਐ ਜਾ ਫਿਰ ਸਟੀਮ ਵਗੈਰਾ ਲੈ ਲੋ ਦੇਖੋ ਕਿੰਨੀ ਫ਼ਾਇਦੇਮੰਦ ਚੀਜ਼ਾਂ ਹੁੰਦੀਆਂ ਅੱਜ-ਕੱਲ ਤੁਸੀਂ ਨਾ ਦੇਖ ਸਕਦੇ ਓ ਬਾਰਿਸ਼ ਵਿੱਚ ਕਿੰਨੇ ਮਤਲਬ ਕੀ ਬੋ ਪਹਾੜ ਵਗੈਰਾ ਡੇ ਮਤਲਬ ਗੇਰ ਰਹੇ ਨੇ ਲੋਕੀ ਪਾਹੜੀ ਹਾਂ ਤੇ ਲੋਕੀ ਉੱਧਰ ਜਾ ਵੀ ਇਸੀ ਮੌਸਮ ਵਿੱਚ ਦੇਖੋ ਨਿਕਲ ਨਿਕਲਦੇ ਨੇ ਲੋਕੀ ਵੀ
ਹਾਂਜੀ ਹਾਂਜੀ ਬਸਜੀ ਲੋਕਾਂ ਨੂੰ ਤੇ ਘੁੰਮਣ ਦਾ ਮੌਕਾ ਚਾਹੀਦਾ, ਉਹ ਦੇਖਦੇ ਨੇ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਸਾਡੀ ਛੁੱਟੀਆਂ ਹੋ ਗਈਆਂ ਕੰਮ ਤੋਂ ਹਸਬੈਂਡ ਦੀ ਵੀ ਔਫਿਸ ਦੀ ਛੁੱਟੀਆਂ ਹੋ ਗਈਆਂ, ਤੇ ਚਲੋ ਘੁੰਮਣ ਚਲੀਏ ਬਸ ਫੇਰ ਉਹ ਦੀ ਸਾਰੇ ਏਡੀ ਗਰਮੀ ਚ ਆਂਦੇ ਨੇ, ਅਸੀਂ ਪਹਾੜਾਂ ਆਲੇ ਪਾਸੇ ਜਾਈਏ ਘੁੰਮਣ ਤੇ ਤੁਹਾਨੂੰ ਪਤਾ ਪਹਾੜਾਂ ਆਲੇ ਪਾਸੇ ਤੇ ਫਿਰ ਇਸ ਟਾਈਮ ਤੇ ਬੜਾ ਈ ਖ਼ਤਰਾ ਪਹਿਲੇ ਵੇ ਇਨਾ ਰਸ਼ ਹੋਇਆ ਪੇਆ ਇਹ ਮਨਾਲੀ ਸਾਈਡ ਸ਼ਿਮਲਾ ਸਾਈਡ ਬਹੁਤ ਹੀ ਜਿਆਦਾ ਰਸ਼ ਗੱਡੀਆਂ ਦੇ ਜਾਮ ਲੱਗੇ ਪਏ, ਉੱਪਰੋਂ ਦੀ ਲੈਂਡਸਲਾਈਡ ਬੜਾ ਹੋ ਰਿਹਾ
ਸਹੀ ਗੱਲ ਐ ਦੇਖੋ ਅਗਰ ਸਾਡੇ ਸ਼ਹਿਰ ਇਚ ਈ ਦੇਖੋ ਬਾਰਿਸ਼ ਥੋੜ੍ਹੀ ਬਹੁਤ ਹੁੰਦੀ ਏ ਤੇ ਸਾਡੇ ਕੋਲ ਨਿਕਲਿਆ ਨੀ ਜਾਂਦਾ ਲੋਕੀ ਤਾਂ ਫਿਰ ਵੀ ਮਤਲਬ ਇੰਨੀ ਬਰਸਾਤੇ ਚ ਬਾਹਰ ਚਲੇ ਜਾਂਦੇ ਨੇ ਫਿਰ ਉੱਧਰ ਜਦੋਂ ਓਧਰ ਜਦੋਂ ਲੈਂਡਸਲਾਈਡ ਹੁੰਦੀ ਐ, ਫਿਰ ਖ਼ਤਰਾ ਵੀ ਕਿੰਨਾ ਰਹਿੰਦਾ
ਹਾਂਜੀਹਾਂਜੀ ਬਹੁਤ ਖ਼ਤਰਾ ਰਹਿੰਦਾ ਜੀ ਲੈਂਡਸਲਾਈਡ ਦਾ ਉੱਥੇ, ਤੇ ਅੱਜ ਕੱਲ ਤੁਹਾਨੂੰ ਪਤਾ ਇਹ ਲੋਕਾਂ ਨੂੰ ਰਹਿਨ ਵਾਸ ਤੇ ਜਗ੍ਹਾ ਚਾਹੀਦੀ ਏ, ਤੇ ਲੋਕ ਪੇੜ ਕੱਟ-ਕੱਟ ਕੇ ਆਪਣੇ ਮਕਾਨ ਬਣਾਈ ਜਾਂਦੇ ਨੇ। ਤੇ ਮਕਾਨ ਬਨਾਨ ਗੇ ਅਗਰ ਪੇੜ ਕੱਟ-ਕੱਟ ਕੇ ਤੇ ਲੈਂਡਸਲਾਈਡ ਤੇ ਆਪੇ ਈ ਹੋਏਗਾ ਨਾ ਫਿਰ, ਫਿਰ ਉਹ ਮਜ਼ਬੂਤੀ ਕੱਚੀ ਹੋ ਜਾਂਦੀ ਏ ਨਾ ਸਾਡੇ ਪਹਾੜਾਂ ਦੀ, ਸਾਡੀ ਮਿੱਟੀ ਦੀ। ਤੇ ਫੇਰ ਆਪੇ ਹੀ ਉਹਨਾਂ ਦੇ ਉੱਧਰ ਲੈਣਡ ਸਲਾਈਡ ਦਾ ਖ਼ਤਰਾ ਜ਼ਿਆਦਾ ਵੱਧ ਜਾਂਦਾ ਐ ਜਦੋਂ
ਹਾਂ ਸਹੀ ਗੱਲ ਐ ਲੋਕੀ ਵੀ ਦੇਖੋ ਇਸੀ ਮੌਸਮ ਵਿੱਚ ਹੀ ਜ਼ਿਆਦਾ ਨਿਕਲਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਈ ਨਹੀ ਵੀ ਹੈਗਾ ਫੇਰ ਵੀ ਮਤਲਬ ਮੰਨਦੇ ਨੀ ਕਈ ਤੇ ਕਈਆਂ ਦੇ ਬੱਚੇ ਜਿੱਦ ਕਰਨ ਲੱਗ ਜਾਂਦੇ ਨੇ ਨਹੀਂ ਆਪਾਂ ਜਾਣਾ ਐ ਘੁੰਮਣ ਤੇ ਅੱਜ ਤੁਸੀਂ ਦੇਖ ਸਕਦੇ ਔ ਵੈਸ਼ਨੋ ਦਰਬਾਰ ਮ ਮਤਲਬ ਲੈਂਡਸਲਾਈਡ ਹੋਈ ਸੀ ਤੇ ਮਤਲਬ ਤੀਹ ਤੋਂ ਚਾਲੀ ਜਨੇ ਮਤਲਬ ਕਿ ਮਤਲਬ ਰਿਸਕੀ ਹਾਲਤ ਚ ਹੈਗੇ ਨੇ ਇਸ ਟਾਈਮ ਉਹੀਓ ਤਾਂ ਗੱਲ ਹੋ ਜਾਂਦੀ ਐ ਫੇਰ ਅਗਰ ਇਸ ਮੌਸਮ ਇਚ ਸੋਚ ਕੇ ਨਾ ਨਿਕਲੇ ਫਿਰ ਕਿਹੜੇ ਮੌਸਮ ਨਿਕਲੋਗੇ
ਬਸ ਆਈ ਤੇ ਲੋਕੀ ਤੇ ਦੇਖਦਾਂ ਹੁਟੀਆਂ ਹੋ ਗੀਆਂ ਤੇ ਓ ਨਿਕਲ ਪੈਂਦੇ ਨੇ। ਪਰ ਐ ਨੀ ਦੇਖਦੇ ਕੀ ਮੌਸਮ ਸੇਫ ਹੈਗਾ ਨਈ ਹੈਗਾ ਬਾਰਸ਼ਾਂ ਦਾ ਮੌਸਮ ਏ। ਵੀ ਆ ਸਾਡੀ ਜਾਨ ਨੂੰ ਖ਼ਤਰਾ ਹੋ ਸਕਦਾ, ਬਸ ਏ ਨੀ ਦੇਖਦੇ। ਪਰ ਫੇਰ ਸੜਕ ਦੇਖਿਆ ਤੁਸੀਂ ਸੜਕ ਦੀ ਕੀ ਹਾਲਤ ਹੋ ਗੀ ਐ। ਸਰਕਾਰ ਤੇ ਤੁਆਨੂੰ ਪਤਾ ਬਣਾ ਦਿੰਦੀ ਕੱਚੀ-ਪੱਕੀ ਸੜਕ। ਸਾਰੀ ਸੜਕਾਂ ਤੁਸੀਂ ਮੰਨੋਗੇ ਨੀ। ਮੈਂ ਹੁਣੇ ਏਥੋਂ ਤੱਕ ਗਈ, ਮੈਨੂੰ ਜਰੂਰੀ ਕੰਮ ਸੀਗਾ ਸਾਡੇ ਕਿਸੇ ਰਿਸ਼ਤੇਦਾਰ ਦੇ ਓਧਰ ਮੈਨੂੰ ਜਾਣਾ ਪੈ ਗਿਆ ਜਰੂਰੀ, ਕਿਸੇ ਦੀ ਡੈਥ ਹੋ ਗੀ ਸੀਗੀ। ਐਧਰ
ਅੱਛਾ।
ਹਾਂਜੀ-ਹਾਂਜੀ ਏਧਰ ਸ਼ਿਮਲਾ ਸਾਈਡ ਤੇ ਗਈ ਤੇ ਓਧਰ ਰਸਤੇ ਵਿੱਚ ਮੈਂ ਦੇਖਿਆ, ਸਾਰੀ ਸੜਕਾਂ ਟੁੱਟੀਆਂ ਪਈਆਂ। ਕਿਉਕਿ ਲੋ ਬਾਰਿਸ਼ਾਂ ਸਫ਼ਰ ਜ਼ਾਦਾ ਕਰਦਾ। ਓ ਸੜਕ ਸਾਰੀ ਟੁੱਟੀ ਪੀ ਸੀ, ਸਾਰੇ ਖੱਡੇ ਈ ਖੱਡੇ, ਖੱਡੇ ਈ ਖੱਡੇ ਸਾਡੀ ਤੇ ਗੱ ਗੱਡੀ ਵੀ ਪੂਰੀ ਹਿੱਲ ਗੀ ਤੇ ਆਪ ਵੀ ਅਸੀਂ ਪੂਰੇ ਹਿੱਲ ਗੇ ਸਫ਼ਰ ਵਿੱਚ। ਕਿਉਂਕਿ ਸਾਰੀ ਸੜਕਾਂ ਟੁੱਟੀਆਂ ਪੀਆਂ, ਹੂੰ।
ਤੇ ਕਿੰਨਾ ਹੁੰਦਾ ਐਕਸੀਡੈਂਟ ਈ ਸੀ, ਮਤਲਬ ਖੱਡਿਆਂ ਦੇ ਕਾਰਨ ਹੁੰਦਾ ਕੋਈ ਗੱਡੀ ਪਲਟ ਜਾਂਦੀ ਏ। ਕੋਈ ਅਗਰ ਤੇਜ਼ ਆ ਰਿਆ ਓਏ ਨਈ ਪਤਾ ਲੱਗਦਾ ਏਥੇ ਖੱਡੇ ਦਾ। ਕਿਉਂਕਿ ਦੇਖੋ ਹਾਈਵੇ ਤਾਂ ਲੋਕਾਂ ਨੂੰ ਲੱਗੇ ਗਾਂ ਸੜਕਾਂ ਪਲੇਨ ਹੈਗੀਆਂ। ਪਰ ਕਿੱਧਰੇ ਨਾਲ ਕਿੱਧਰੇ ਅੱਗੇ ਅਗਰ ਖੱਡਾ ਆ ਗਿਆ ਕੋਈ ਵੱਡਾ ਜਿਆ ਫੇਰ ਐਕਸੀਡੈਂਟ ਹੋਣ ਦਾ ਕਿੰਨਾ ਮਤਲਬ ਡਰ ਰੈਂਦਾ, ਐ ਤੇ ਏਈਓ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਦੇਖਲੋ ਧੁੰਦ ਕਿੰਨੀ ਰੈਂਦੀ ਏ, ਲੋਕੀ ਤਾਂ ਵੀ ਨਿਕਲ ਜਾਂਦੇ ਨੇ।
ਬਿਲਕੁਲ ਜੀ ਬਿਲਕੁਲ ਲੋਕ ਹੂੰ।
ਧੰਦ ਚ ਕਿੰਨੇ ਮਤਲਬ ਐਕਸੀਡੈਂਟ ਹੁੰਦੇ ਨੇ ਦੇਖਦੇ ਨੀ ਸਾਨ ਤੇ ਲੋਕੀ। ਤਾਂ ਵੀ ਪੂਰੀ ਸਪੀਡ ਤੇ ਜਾਂਦੇ ਰੈਂਦੇ ਨੇ।
ਹਾਂਜੀ।
ਕਿ ਧੁੰਦ ਦੇ ਮੌਸਮ ਵਿੱਚ ਰੁਕਦਾ ਜੇ। ਲੋਕਾਂ ਨੇ ਤੇ ਬਸ ਆਪਣੀ ਛੁੱਟੀਆਂ ਦੇਖਣੀਆਂ, ਆਪਣਾ ਦੇਖਣਾ। ਕਿ ਹਾਂ ਸਾਨੂੰ ਹੁਣ ਛੁੱਟੀਆਂ ਨੇ ਅਸੀਂ ਜਾਣਾ। ਓ ਨੀ ਦੇਖਦੇ ਵੀ ਸਾਡੀ, ਇਸ ਟਾਈਮ ਸਾਡਾ ਜਾਣਾ, ਨਾ ਓਨਾ ਨੂੰ ਇਸ ਤੋਂ ਕੁਛ ਨੀ ਲੈਣਾ ਦੇਣਾ। ਓਨਾਂ ਨੂੰ ਐ ਈ ਹੈਗਾ ਕੀ ਅਸੀਂ ਜਾਈਏ ਤੇ ਆਪਣਾ ਘੁੰਮ ਫਿਰ ਆਈਏ। ਫੋਟੋਆਂ ਖਿੱਚ ਆਈਏ ਸਾਰੀਆਂ ਆਪਣੀਆਂ, ਸੋਸ਼ਲ ਮੀਡੀਆ ਤੇ ਲਾ ਦੀਏ। ਤੁਆਨੂੰ ਪਤਾ ਸੋਸ਼ਲ ਮੀਡੀਆ ਤੇ ਫੋਟੋ ਆਣ ਦੇ ਕਾਰਨ, ਕਿੰਨੇ ਘਰਾਂ ਚ ਬਾਕੀ ਦੇ ਲੜਾਈ ਪੈ ਜਾਂਦੀ, ਆਪਸ ਵਿਚ ਘਾਰ ਲੜਣ ਲੱਗ ਜਾ ਗੇ। ਫਲਾਈ ਗਈ ਘੁੰਮਣ। ਓ ਦੇਖੋ ਜੀ ਭਰਜਾਈ ਦੀ ਭੈਣ ਗਈ ਏ। ਓ ਦੇਖੋ ਮੇਰੀ ਨਾਨ ਦੀ ਨਾਨ ਗਈ ਏ। ਘੁੰਮਣ ਪਾੜੀ ਲਾਕੇ 'ਚ, ਅਸੀਂ ਗਏ ਨੀ, ਮੈਂ ਕਿਆ।
ਹ ਹਾਂਜੀ, ਸਈ ਗੱਲ ਏ। ਲੋਕੀ ਏ ਸੋਚ ਕੇ ਨਿਕਲਦੇ ਬਾਈ ਆਪਾਂ ਰਾਮ ਨਾਲ ਜਾਵਾਂਗੇ, ਪਰ ਕਈ ਵਾਰ ਜੋ ਲਿਖਿਆ ਹੁੰਦਾ ਓ ਤਾਂ ਹੋਈ ਹੋਏਗਾ ਈ। ਆਹੋ।
ਕੇ ਆ ਨੁਕਸਾਨ ਹੋ ਗਿਆ ਨਾ ਸੜਕਾਂ ਦਾ, ਸਾਡੀ ਸਰਕਾਰ ਏਨਾ ਵਧੀਆ ਕੰਮ ਕਰ ਰਈ ਏ ਵੈਸੇ ਤੇ। ਸਭ ਕੁਛ ਦੇ ਰੀ ਏ ਸੜਕ ਵਾਸਤੇ ਵੀ ਸਭ ਕੁਝ, ਲੇਕਿਨ ਜੜੇ ਬਣਾਨ ਆਲੇ ਨਾ ਵੀ ਸੜ- ਕਾਂ। ਓਹ ਨਾ, ਕੁ ਅੱਧਾ ਪੈਅਮਾਨ ਲਗਾ ਕੇ ਸੜਕਾਂ ਬਨਾ ਦਿੰਦੇ ਨੇ। 'ਤੇ ਸੜਕਾਂ ਬਾਰ-ਬਾਰ ਟੁੱਟ ਜਾਂਦੀਆਂ, ਬਾਰ-ਬਾਰ ਟੁੱਟ ਜਾਂਦੀਆਂ। ਬਿਲਕੁਲ, ਮੈਨ 'ਤੇ ਸੜਕਾ 'ਤੇ ਸਫਰ ਕਰਨ ਦਾ ਮਜ਼ਾ ਈ ਨੀ ਆ ਰੇਆ, ਬਿਲਕੁਲ, ਹਾਈਵੇ ਦੇਖੇ ਤੁਸੀਂ ਕਿੰਨੇ ਵਦੀਆ-ਵਦੀਆ ਬਨ ਗਏ।
ਹਾਂਜੀ, ਸਹੀ ਗੱਲ ਏ।
ਮੈਂ ਦਿੱਲੀ ਆਲੀ ਸਾਈਡ ਗਈ, ਉਹ ਹਾਈਵੇ ਵਿੱਚ ਵੀ ਮੈਂ ਇੰਨੀ ਜਗ੍ਹਾ ਦੇਖਿਆ ਕਿ ਸੜਕ ਦੇ ਵਿੱਚ ਇੰਨੇ ਖੱਡੇ ਹੋ ਗਏ ਸੀਗੇ, ਮਤਲਬ ਐਹ ਮੈਟੀਰੀਅਲ ਕੱਚਾ ਲਾਇਆ, ਕੀ ਚੱਕਰ ਏ?
ਓਈ ਓ ਤਾਂ ਅੱਜ-ਕੱਲ੍ਹ ਨਾ ਦੇਖੋ, ਘਰ ਚਾਰ ਕੋਲੇ ਖਾਂਦੈ, ਉਸ ਚੀਜ਼ ਦੀ ਸੜਕ ਬਨਾ ਰੀ ਏ।
ਡੀ, ਏ।
ਚਾਰ ਘੋਲੇ ਕਰ ਚੀਜ਼ ਸੜਕ ਬਨਾਂਦੀ ਏ, ਜਿਦੇ ਕਰਕੇ ਉਹ ਮਤਲਬ ਕੱਚੀ ਵੀ ਹੁੰਦੀ ਏ। ਫਿਰ ਜਦੋਂ ਉਦੇ ਉੱਪਰ ਵਾਈਕਲ ਚੱਲਦੇ ਨੇ, ਉਹ ਟੁੱਟਦੀ ਵੀ ਰੈਂਦੀ ਏ, ਜਿਦੇ ਕਰਕੇ ਐਕਸੀਡੈਂਟ ਵੀ ਕਿੰਨੇ ਹੋ ਜਾਂਦੇ ਨੇ ਤੁਸੀਂ, ਦੇਖ ਸਕਦੇ ਓ, ਹਰ ਰੋਜ਼ ਇੱਕ ਮਤਲਬ ਐਕਸੀਡੈਂਟ ਦਾ ਹਾਦਸਾ ਤਾਂ ਜ਼ਰੂਰ ਆਂਦਾ। ਹੈ, ਨਿਊਜ਼ 'ਤੇ ਤੁਸੀਂ, ਜੇੜੀ ਮਰਜ਼ੀ ਨਿਊਜ਼ ਦੇਖ ਲਓ। ਭਾਵੇਂ ਅਪਨੇ ਸ਼ੈਰ ਦਾ ਹੋਏ ਜਾਂ ਫਿਰ ਦਿੱਲੀ ਆਲੀ ਸਾਈਡ ਦਾ ਹੋਜੇ ਯਾ ਫਿਰ ਪੰਜਾਬ ਆਲੀ ਸਾਈਡ ਦਾ ਹੋ ਜੇ। ਹੁਨ ਵੈਦਰ 'ਚ ਦੇਖ ਸਕਦੇ ਓ? ਕਿ ਬਾਰਿਸ਼ ਆਂਦੀ ਏ, ਪੰਜਾਬ ਦਾ ਪਿਛਲੇ ਸਾਲ ਕਿੰਨਾ-ਕਿੰਨਾ ਮਤਲਬ ਬੁਰਾ ਹਾਲ ਹੋਇਆ ਸੀ, ਸਾਰਾ ਪੰਜਾਬ ਈ ਡੁੱਬ ਗਿਆ ਸੀ।
ਹਾਂਜੀ-ਹਾਂਜੀ, ਓਈ 'ਤੇ ਗੱਲ ਏ। ਬਸ, ਬੜਾ ਨੁਕਸਾਨ ਹੋ ਜਾਂਦੈ।
ਸਾਰੇ ਨੁਕਸਾਨ, ਮਤ ਉਹ ਫਾਰਮਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਸੀ, ਸਾਰੇ, ਕਈਆਂ ਦੇ ਘਰ ਉਜੱੜ ਗਏ ਸੀ।
ਬਿਲਕੁਲ ਜੀ, ਬਿਲਕੁਲ, ਬੜਾ ਜਾਦਾ ਉਨਾਂ ਦਾ ਤੇ ਦੇਖਨ ਨੀ ਹੋ ਰੇਆ ਸੀਗਾ, ਨਿਊਜ਼ ਵਿੱਚ ਆ ਰੇਆ ਸੀਗਾ।
ਸਹੀ ਗੱਲ ਏ, ਲੋਕੀ ਮਦਦ ਤਾਂ ਕਰ ਰੇਅ ਸੀ ਪਰ ਫਿਰ ਵੀ ਜੋ ਜਿਨਾਂ ਦਾ ਮਤਲਬ ਜੋ ਉਜੱੜ ਗਿਆ, ਉਹ ਉਜੱੜ ਈ ਜਾਨੈ।
ਹਾਂਜੀ, ਐ ਤੇ ਹੈ ਈ ਏ, ਮਦਦ ਤੇ ਅਸੀਂ ਕਰ ਰੇਅ ਹਾਂ, ਜੇੜਾ ਲੋਕੀ ਕਰ ਰੇ ਆ ਮਦਦ। ਮਦਦ ਇੰਨੀ ਥੋੜ੍ਹੀ ਹੋ ਜਾਨੀ ਏ ਕਿ ਬਿਲਕੁਲ ਪੈਲੇ ਵਰਗਾ ਹੋ ਜੇਗਾ। ਉਹ 'ਤੇ ਐਹ ਏ ਨਾ, ਜ਼ਰੂਰੀ ਸਮਾਨ ਉਨਾਂ ਨੂੰ ਦੇ ਦੇਨਗੇ, ਚੱਲ ਖਾਨ-ਪੀਨ ਪੂਰਾ ਕਰ ਦੇਨਗੇ, ਜ਼ਰੂਰੀ ਸੋਨ- ਬੈਨ ਦੀ ਜਗ੍ਹਾ ਬਨਾ ਨਾ ਦੇਨਗੇ, ਪੈਲੇ ਵਰਗਾ ਹੋ ਜੇਗਾ ਓਨਾਂ ਦਾ ਸਾਰਾ ਪਾ, ਸਾਰਾ ਓਦੇ 'ਚ ਪਾ, ਇੱਕ ਵੀ ਚੀਜ਼ ਨੀ ਬਚੀ। ਚੀ ਸੀਗੀ ਪੂਰੀ, ਸਮਾਨ ਈ ਪੈਸੇ ਵੀ ਸਬ ਕਿੱਲੇ ਹੋ ਗਏ ਸੀ, ਜੇੜੇ- ਥੋੜੇ ਬੋਤ ਓਦੇ ਕੋਲ ਹੈਗੇ ਸੀਗੇ। 'ਤੇ ਸਾਰੀ ਭਰਮਾਈ ਥੋੜ੍ਹੀ ਕਰਦੇ ਨੇ, ਕਰ ਸਕਦਾ ਕੋਈ ਵੀ। ਐਹ ਏ, ਕਿ ਉਨਾਂ ਨੇ, ਜਰੂਰੀ ਸਮਾਨ ਉਨਾਂ ਨੂੰ ਰੋਟੀ -ਪਾਨੀ, ਰਾਸ਼ਨ ਪਾਤਾ, ਸੋਨ- ਬੈਨ ਦੀ ਜਗ੍ਹਾ ਬਨਾਤੀ, ਇੰਨਾ ਈ ਕੀਤਾ ਨਾ। 'ਤੇ ਤੁਸੀਂ ਦੇਖਿਐ, ਲੋਕਾਂ ਦੇ ਘਰਾਂ ਵਿੱਚ ਨਾ ਫਰਸ਼ ਦੇ ਉੱਤੇ ਸਾਰਾ ਗਾਰਾ ਜੰਮ ਗਿਆ ਸੀ, ਇੰਨਾ ਮੋਟਾ-ਮੋਟਾ। ਇੰਨਾ ਗਾਰਾ ਜੰਮ ਗਿਆ ਸੀ ਨਾ, ਦੇਖ ਕੇ ਵੀ ਚੈਨ ਨੀ ਆ ਰੇਆ ਸੀ। ਇੰਨਾ ਰੋਣਾ ਆ ਰੇਆ ਸੀ ਨਾ, ਉਨਾਂ ਦੀ ਉਹ ਫੋਟੋਆਂ ਵੀਡੀਓ ਦੇਖ ਕੇ।
ਸਹੀ ਗੱਲ ਏ ਦੇਖੋ ਬੁਰਾ, ਬਟ ਜਾਦਾ ਈ ਬੁਰਾ ਹੋ ਗਿਆ ਪਿਛਲੇ ਸਾਲ।
ਹਾਂਜੀ-ਹਾਂਜੀ। ਬਸ, ਐਈ ਤੇ ਗੱਲ ਏ। ਹਾਂਜੀ-ਹਾਂਜੀ, ਠੀਕ ਏ ਜੀ। ਸਸ਼੍ਰੀ।
ਸਸ੍ਰੀ ਕਾਲ ਜੀ।